ਹੈਲੋ।
ਹਾਂਜੀ, ਭੈਂਜੀ ਸਾਸਰੀ ਕਾਲ।
ਸਾਸੀ ਕਾਲ ਪੈਂਜੀ, ਸਾਸੀ ਕਾਲ ਕੀ ਹਾਲ ਚਾਲ
ਜੀ ਆਂਦੀ ਸੀ ਮੈਂ ਹੈਲੋ, ਹੈਲੋ ਕਾਰਦੀ ਪੀ ਸੀ ਨਾ
ਆ ਪਤਾ ਨੀ ਕਿ ਨੈਟਵਰਕ ਦਾ ਇਸ਼ੂ ਹੋ ਜਾਂਦੈ, ਕੀ ਚੱਕਰ ਏ ਸਾਨੂ ਤੇ ਆਪ ਨੀ, ਕਈ ਵਾਰੀ ਹੋ ਜਾਂਦੈ। ਫੋਨ ਕਰੋ ਤੇ ਓਧਰੋਂ ਅਸੀ ਕਦੀ ਅਸੀ ਹੈਲੋ, ਹੈਲੋ ਕਰਦੇ ਰੈਨੇ ਆਂ, ਓਧਰੋ ਨੀ ਵਾਜ਼ ਆਂਦੀ। ਕਦੀ ਉ ਪੱਰਲੇ ਪਾਸੇਓਂ ਨੀ, ਓਨਾਂ ਨੂੰ ਸਾਡੀ ਵਾਜ਼ ਨੀ ਆਂਦੀ। ਬਾੱਸ ਜੀ ਹੁਨ, ਤੇ ਆ ਫੋਨਾਂ ਤੇ ਈ ਮਿੱਲ ਲਈਦੈ ਸਬ ਨੂੰ, ਫੋਨਾਂ ਤੇ ਈ ਸਬ ਦੇ ਹਾਲ ਚਾਲ ਪੁੱਛ ਲਈਦੇ ਨੇ।
ਹੋਰ ਕੀ ਕਰੀਏ ਹੁਨ, ਸਈ ਗਾੱਲ ਐ, ਸਈ ਗਾੱਲ ਹੈਗੀ ਏ, ਹੋਰ ਕਿੱਥੇ ਐ ਕਿਸੇ ਕੋਲ ਟੈਮ ਜਾਨ ਦਾ, ਕਿੱਧਰ ਕਿਸੇ ਕੋਲ ਟਾਈਮ ਨੀ ਐ।
ਬਾੱਸ ਜੀ ਬੜੀ ਬਿਜੀ ਲਾਈਫ ਹੋਗੀ ਹੋਈ ਏ, ਸਬ ਦਾ ਈ ਫੇਰ ਵੀ ਅਸੀ ਸੋਚਦੇ ਆਂ ਕਿ ਕੋਈ ਨਾ ਕੋਈ ਬਾਨਾ ਲੱਭਨਾ ਚਾਹੀਦੈ ਸਾਨੂੰ, ਇੱਕ ਦੂਸਰੇ ਨੂੰ ਮਿਲਨਾ ਚਾਹੀਦੈ। ਕਿਸੀ ਬਾਨੇ ਤੇ ਆਓ, ਜਾਓ ਦੇਖੋ ਪਤਾ ਚੱਲਦਾ ਹੈਗਾ ਵੇ ਕਿ ਦੁਨੀਆਂ ਚ ਕੀ ਹੋ ਰੇਆ ਬਾਰ, ਨਈ ਤੇ ਸਾਡੇ ਵਰਗੀ ਲੇਡੀਜ਼ ਤੇ ਦੇਖੋ ਘਰ ਚ ਈ ਕੰਮ ਕੱਰ ਕੱਰਕੇ ਮੁੱਕ ਕੱਪ ਜਾਨ ਗਿਆਂ। ਹਾਂ, ਤੇ ਮੈਂ ਖੁੱਦ ਏ ਸੋਚਨੀ ਆਂ ਕਿ ਚਲੋ ਕਿਸੇ ਬਾਨੇ ਬਾਰ ਨਿਕਲ ਨਿਕਲਿਏ, ਕਿਸੇ ਦਾ ਕੋਈ ਫਰੈਂਡ ਸਰਕਲ ਵੀ ਸਾਡੇ ਦੇਖੋ ਕੁੱਛ ਖਾਸ ਨੀ ਹੈਗੇ, ਦੋ ਚਾਰ ਬੰਦੇ ਨੇ ਓ ਵੀ ਕੇੜੇ ਜੁੜੇ ਹੋਏ ਨੇ ਸਾਡੇ ਨਾਲ, ਜੇੜੇ ਤੇ ਅਸੀ ਗੁਰਦੁਆਰੇ ਜਾਂਨੇ ਆਂ ਸਾਨੂੰ ਮਿਲ ਜਾਂਦੇ ਨੇ, ਅਸੀ ਓਨਾਂ ਨਾਲ ਗਾੱਲਬਾਤ ਕਰ ਲਈਦੀ ਓਦੋਂ ਈ ਥੋੜਾ ਬੋਤਾਂ ਬਾੱਸ ਜੀ ਸਾਡਾ ਤੇ ਫਰੈਂਡ ਸਰਕਲ ਵੀ ਐਈ ਹੈਗਾ ਵੇ।
ਹਾਂਜੀ, ਹੋਰ ਕੀ
ਬਾੱਸ ਐਈ ਚੀਜ਼ਾਂ ਨੂੰ ਸੋਚ ਕੇ ਨਾ, ਕੁਛ ਅਸੀ ਐਈ ਮੈਂ ਗੁਰਦੁਆਰੇ ਗਈ ਸੀ ਹਾਂ, ਦੋ ਤਿੰਨ ਦਿਨ ਪੈਲੇ ਗਈ ਸਾਂ ਗੁਰਦੁਆਰੇ, ਤੇ ਓਥੇ ਸਾਰੀਆਂ ਵੀਰਵਾਰ ਨਾ ਇੱਕ ਪਾਠ ਹੁੰਦੈ ਨਾ ਹਰ ਵੀਰਵਾਰ ਪਾਠ ਹੁੰਦੈ ਗੁਰਦੁਆਰੇ ਸੁਖਮਨੀ ਸਾਇਬ ਦਾ, ਤੇ ਚਲੇ ਜਾਈਦਾ ਵੇ ਹੁਨ ਮੈਂ ਚਲੋ ਏੱਸੀ ਬਾਨੇ ਈ ਸਈ ਸਾਰਿਆਂ ਨਾਲ ਮੇਲ ਮਿਲਾਪ ਹੁੰਦੈ, ਆਪਨੇ ਰਿਸ਼ਤੇਦਾਰਾਂ ਦੇ ਬਾਰੇ ਪਤਾ ਚੱਲ ਚੱਲਦਾ ਵੇ ਕੀ ਚੱਲਦਾ ਪਯੈ ਵੇ, ਥੋੜਾ ਬੋਤੇ ਖ਼ਬਰ ਰੈਨ ਲੈਨੀ ਵੀ ਚਾਹੀਦੀ ਏ ਵੇਖੋ ਅੱਜ ਕੱਲ ਤੇ ਸਾਰੇ ਫੋਨਾਂ ਚ ਈ ਬਿਜੀ ਹੋ ਗਏ ਨੇ। ਬੰਦਾ ਬਾਰ ਨਿਕਲਦਾ ਈ ਨੀ ਐ, ਕੁਛ ਕਿਸੇ ਦੇ ਬਾਰੇ ਕੁਛ ਪਤਾ ਈ ਨੀ ਲੱਗਦਾ ਹੈਗਾ।
ਹਾਂਜੀ, ਸਈ ਗਾੱਲ ਹੈਗੀ ਏ, ਤੇ ਹੋਰ
ਲੇਡੀਜ਼ ਨੇ ਜੇੜੀਆਂ ਓੱਥੇ ਜੁੜੀਆਂ ਹੋਈਆਂ ਨੇ ਗੁਰਦੁਆਰੇ ਨਾਲ, ਆਂਦੀਆਂ ਨੇ ਵੀਰਵਾਰ ਪਾਠ ਕਰਨ। ਮੈਂ ਵੀ ਚਲੀ ਜਾਨੀ ਆ ਜਾਦਾਤਰ ਚਲੀ ਜਾਂਨੀ ਆ ਕਿਸੇ ਵੇਲੇ ਰੈ ਜਾਵਾਂ, ਤੇ ਰੈ ਜਾਵਾਂ ਤੇ ਫੇਰ ਨਾ ਸਾਰੀਆਂ ਬੈਠ ਕੇ ਨਾ ਕੁੱਛ ਐਵੇਂ ਈ ਪਲੈਨਿਂਗ ਕਰ ਰੀਆਂ ਸੀ। ਵੀ ਐਵੇਂ ਕੇ ਵੀ ਸਾਡੇ ਬੱਚਯਾ ਨੂੰ ਸਾਡੇ ਵੀ ਗੁਰਮੱਤ ਬਾਰੇ ਸਾਰਾ ਕੁੱਛ ਪਤਾ ਈ ਨੀ ਹੈਗਾ, ਸਾਡਾ ਇਤਿਹਾਸ ਨੀ ਪਤਾ ਸਾਡੇ ਆਪਣੇ ਗੁਰਸਿੱਖੀ ਦੇ ਬਾਰੇ ਕੋਈ ਨੌਲੇਜ ਈ ਨੀ ਹੈਗੀ ਕਿਉਂਕਿ ਬੱਚੇ ਅੱਜ-ਕੱਲ ਫੋਨਾਂ ਚ ਈ ਐਨੇ ਬਿਜੀ ਨੇ ਓਨਾਂ ਨੇ
ਕਿੰਨੇ
ਹਾਂਜੀ। ਤੇ ਓਨਾਂ ਨੂੰ ਅਸੀ ਆਪਨਾ ਇਤਿਹਾਸ ਦੱਸ ਈ ਨੀ ਪਾਂਦੇ, ਦੱਸਨੇ ਨੀ ਆ ਕੀ ਦੱਸੇ ਵੀ ਕੀ ਪੈਂਜੀ ਘਰ ਬੈਠਦੇ ਈ ਨੀ ਬੱਚੇ, ਮਾਂ-ਪਿਓ ਕੋਲ ਕਿੱਥੇ ਬੈਠਦੇ ਨੇ, ਹਾਂ। ਤੇ ਬੈਠਣ ਤੇ ਕੋਈ ਵਾ ਬੰਦਾ ਗੱਲ ਕਰਦਾ ਹਾਂਜੀ, ਹਾਂਜੀ।
ਫੋਨਾਂ ਚ ਹੁੰਦੇ ਹੈਗੇ ਨੇ।
ਤੇ ਬਸ ਐਈ ਡਿਸਕਸ ਕਰ ਰੀਆਂ ਸੀ, ਸਾਰੀ ਲੇਡੀਜ਼। ਵੀ ਕਿਸੇ ਤਰਾਂ ਵੀ ਜਿ ਜਿਵੇਂ ਛੋਟੇ ਬੱਚੇ ਬੱਚੇ ਨੇ ਨਾ ਜਿਵੇਂ ਦੇਖੋ ਹਰ ਚੀਜ਼ ਦਾ ਨਾ ਬੇਸ ਅਗਰ ਸਟਰੋਂਗ ਹੋਏਗਾ ਨਾ ਤੇ ਫੇਰ ਅੱਗੇ ਜਾ ਕੇ ਕਿ ਉਹ ਬਿਲਡਿੰਗ ਦਾ ਤੁਹਾਨੂੰ ਪਤਾ ਈ ਐ ਸਟਰੋਂਗ ਹੀ ਬਣੇ ਤੇ ਇਸ ਕਰਕੇ ਕਹਿ ਰੇ ਸੀ। ਜਿਹੜੇ ਜਿਨਾਂ ਜਿਨਾਂ ਦੇ ਘਰ ਮਤਲਬ ਛੋਟੇ ਛੋਟੇ ਬੱਚੇ ਹੈਗੇ ਨੇ ਕੋਈ ਫਸਟ ਵਿੱਚ ਸੈਕਿੰਡ ਥਰਡ ਫੋਰਥ, ਫਿਫਥ ਮਤਲਬ ਸੈਵਨਥ, ਫਿਫਥ, ਸਿਕਸਥ ਤੱਕ ਤੁਸੀਂ ਲਗਾਲੋ ਇਹ ਉਮਰ ਦੇ ਬੱਚੇ ਨੇ। ਦਸ, ਬਾਰਾਂ, ਤੇਰਾਂ, ਚੌਦਾਂ ਪੰਦਰਾਂ ਸਾਲ ਦੇ ਬੱਚੇ ਤੱਕ ਤੇ ਦੇਖੋ ਅਸੀਂ ਉਹਨਾ ਨੂੰ ਅਸੀਂ ਹੈਂਡਲ ਕਰ ਸਕਦੇ ਆ। ਓ ਸਾਡੀ ਗੱਲ ਮੰਨ ਵੀ ਲੈਂਦੇ ਨੇ। ਮਾਂ-ਪਿਓ ਦੀ ਵੀ ਮੰਨ ਲੈਂਦੇ ਨੇ ਜਦੋਂ ਵੱਡੇ ਹੋ ਜਾਂਦੇ ਨੇ ਨਾ ਫੇਰ ਨੀ ਸੁਣਦੇ। ਤੇ ਸਾਰੀ ਲੇਡੀਜ਼ ਇਹੀ ਫੇਰ ਸਲਾਹ ਕਰ ਰੀਆਂ ਸੀ ਕਿ ਅਸੀਂ ਇੱਕ ਸਮਰ ਕੈਂਪ ਵਕਨ ਬੱਚਿਆਂ ਨੂੰ ਬੁਲਾਨੇ ਹੈਗੇ ਆ ਓ ਗੁਰਦੁਆਰੇ ਈ ਬੁਲਾਵਾਂਗੇ ਤੇ ਉੱਥੇ ਆਪਣੇ ਮਤਲਬ ਸਿੱਖੀ ਦੇ ਬਾਰੇ ਆਪਣੀ ਪੰਜਾਬੀ ਗੁਰਮੁਖੀ ਵੀ ਸਿੱਖਣਗੇ ਥੋੜ੍ਹੀ ਬੱਚੇ ਥੋੜ੍ਹਾ ਉਹਨਾਂ ਦੀ ਨੌਲੇਜ ਵਧੇਗੀ। ਆਪਣੀ ਦੇਖੋ ਆਪਣੀ ਭਾਸ਼ਾ ਉਹਨਾਂ ਨੂੰ ਆਣੀ ਚਾਹੀਦੀ ਐ ਸਾਡੀ ਗੁਰਮੁਖੀ ਭਾਸ਼ਾ ਆਣੀ ਚਾਹੀਦੀ ਐ। ਜਿਵੇਂ ਸਾਨੂੰ ਆਂਦੀ ਐ ਸਾਨੂੰ ਇਨਕਰੇਜ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਕਿ ਉਹਨਾਂ ਨੂੰ ਵੀ ਆਏ। ਤੇ ਇਸ ਕਰਕੇ ਥੋੜਾ ਜਾ ਹਾਂ, ਸਭ ਨੇ ਬਣਾਇਆ ਸੀ। ਇੱਕ ਸਮਰ ਕੈਂਪ ਵਾਕ ਲਗਾਂਦੇ ਆ ਵੀ ਬ ਬੱਚਿਆਂ ਨੂੰ ਥੋੜਾ ਦੇਖੋ ਬੱਚਿਆਂ ਨੂੰ ਬੁਲਾਣਾ ਐ ਤੇ ਉਹਨਾਂ ਨੂੰ ਥੋੜਾ ਲਾਲਚ ਵੀ ਦੇਣਾ ਪਏਗਾ। ਇਸ ਕਰਕੇ ਸਮਰ ਕੈਂਪ ਦਾ ਅਸੀਂ ਬਣਾ ਰਹੇ ਆ ਯੋਜਨਾ ਤੇ ਮੈਂ ਤਾਂ ਹੀ ਤੁਹਾਨੂੰ ਫੋਨ ਕੀਤਾ ਸੀ। ਮੈਂ ਕਿਹਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਭੇਜਣਾ ਹੈਗਾ ਵੈ। ਤੁਹਾਡੇ ਵੀ ਛੋਟੇ ਨੇ ਹਜੇ ਪੋਤਰੇ ਤੁਹਾਡੇ ਦੋਨੋ ਛੋਟੇ ਨੇ ਅਜੇ ਤੇ ਤੁਸੀਂ ਉਹਨਾਂ ਨੂੰ ਵੀ ਭੇਜਣਾ ਵੇ। ਜ਼ਰੂਰ ਭੇਜਣਾ ਵੇ ਔਰ ਤਾਂ ਮਨਾ ਬਿਲਕੁਲ ਨੀ ਕਿਸੇ ਨੇ ਕਰਨਾ। ਕਿਉਂਕਿ ਜਿੱਥੇ ਆਪਣਾ ਹੱਕ ਹੁੰਦਾ ਉਥੀ ਬੰਦਾ ਕਹਿ ਸਕਦਾ ਜ਼ੋਰ ਲਾ ਕੇ। ਤੇ ਅਸੀਂ ਵੀ ਸਾਰੇ ਆਪਣੇ ਘਰ ਦੇ ਆਪਣੇ ਬੱਚਿਆਂ ਨੂੰ ਜਿਨ੍ਹਾਂ ਜਿਨੇ ਸਾਰੀਆਂ ਜੁੜੀਆਂ ਹੀ ਨੇ ਲੇਡੀਜ਼ ਆਸ ਪਾਸ ਵੀ ਆਪਣੇ ਦੇਖੋ। ਤੁਸੀਂ ਜਿਨਾਂ ਦੇ ਬੱਚੇ ਛੋਟੇ ਹੈਗੇ ਨੇ ਸਿੱਖ ਹੈਗੇ ਨੇ ਉਹਨਾਂ ਨੂੰ ਤੁਸੀਂ ਗੁਰਦੁਆਰੇ ਭੇਜਣਾ ਹੈਗਾ ਵੈ। ਅਸੀਂ ਸ਼ਾਮ ਦਾ ਟਾਈਮ ਰੱਖ ਰੇ ਆ ਅਸੀਂ ਸਵੇਰ ਦਾ ਨੀ ਰੱਖ ਰੇ ਕਿਉਂਕਿ ਬੱਚੇ ਲੇਟ ਉੱਠਦੇ ਨੇ। ਗਰਮੀ ਵੀ ਹੁੰਦੀ ਐ ਨਾਲੇ ਦਿਨ ਵੇਲੇ ਤੇ। ਸ਼ਾਮ ਵੇਲੇ ਅਸੀਂ ਪੰਜ ਚਾਰ ਵਜੇ ਦਾ ਟੈਮ ਬਣਾਇਆ ਦਾ ਵੇ। ਪੰਜ ਤੋਂ ਛੇ ਵੱਜ ਜਾਣਗੇ ਸਾਢੇ ਛੇ ਵੱਜ ਜਾਣਗੇ। ਅਸੀਂ ਬੱਚਿਆਂ ਨੂੰ ਮਤਲਬ ਪੰਜਾਬੀ ਸਿਖਾਵਾਂਗੇ। ਫੇਰ ਹੋਰ ਉਹਨਾ ਨੂੰ ਨਾਲ ਉਹਨਾਂ ਨੂੰ ਥੋੜ੍ਹੀ ਜਿਹੀ ਗੇਮ ਵੀ ਕਰਾ ਦਾਂਗੇ ਨਾਲ ਨਾਲ ਤਾਂ ਕਿ ਬੱਚੇ ਬੋਰ ਨਾ ਹੋ ਤੇ ਨਾਲ ਅਸੀਂ ਓਨਾਂ ਨੂੰ ਹਾਂਜੀ ਓਨਾਂ ਨੂੰ ਫੇਰ ਥੋੜਾ ਜਿਹਾ ਅਹ ਜਿਵੇਂ ਸ਼ਾਮ ਲਈ ਕੋਈ ਮੈਗੀ ਬਣਾ ਥੀ ਕਿਸੇ ਵੇਲੇ ਪਾਸਤਾ ਫੇਰ ਛੋਟੇ ਫਰਾਈਡ ਰਾਈਸ ਬਣਾ ਤੇ ਏਦਾ ਵੀ ਇੰਤਜ਼ਾਮ ਕੀਤਾ ਅਸੀਂ। ਅਸੀਂ ਬੱਚਿਆਂ ਨੂੰ ਮਤਲਬ ਟ੍ਰੀਟਮੈਂਟ ਵੀ ਦਾਂਗੇ ਐ ਵੀ ਦਾਂਗੇ ਰਿਫਰੈਸ਼ਮੈਂਟ ਵੀ ਦਵਾਂਗੇ। ਤੇ ਤਾਂ ਹੀ ਤਾਂ ਕਿ ਓਨਾਂ ਦਾ ਪੜਾ ਮਨ ਲੱਗ ਜਾਏ ਓ ਐਸੀ ਬਾਣੇ ਦੇਖੋ ਪੰਜਾਬੀ ਸਿੱਖ ਣਗੇ ਅੱਗੋਂ ਓਨਾ ਬੜੀ ਕੰਮ ਆਏਗੀ ਓਨਾਂ ਨੂੰ ਆਪਣੇ ਇਤਿਹਾਸ ਬਾਰ ਦੱਸਾਂਗੇ ਆਪਣੇ ਗੁਰੂਆਂ ਦੇ ਬਾਰੇ ਦੱਸਾਂਗੇ ਓਨਾਂ ਨੂੰ ਦੱਸਾਂਗੇ ਸਾਰਾ ਕੁਛ ਥੋੜ੍ਹਾ-ਥੋੜ੍ਹਾ ਦੱਸਾਂਗੇ ਦੇਖੋ ਅੱਗੇ ਜਾ ਕੇ ਤਾਂ ਹੀ ਬੱਚਿਆਂ ਦਾ ਇੰਟਰਸਟ ਬਣੇਗਾ। ਤੇ ਓਨਾਂ ਨੂੰ ਸਾਡੀ ਸਿੱਖੀ ਦੇ ਬਾਰੇ ਗਿਆਨ ਹੋਏਗਾ। ਤਾਂ ਕਿ ਓ ਵੀ ਅੱਗੇ ਜਾ ਕੇ ਹੋਰ ਵੀ ਦੱਸਣ ਏਸ ਕਰਕੇ ਮੈਂ ਤਾਨੂੰ ਸਪੈਸ਼ਲੀ ਫੋਨ ਕੀਤਾ। ਸੀ ਅੱਜ ਤੇ ਮੈਂ ਕਿਹਾ ਪੈਣ ਜੀ ਨੂੰ ਵੀ ਕੇਨੀ ਆ ਆਦੇ ਹੋ ਤੁਸੀਂ ਵੀ ਗੁਰਦੁਆਰੇ ਆਦੇ ਔ ਕਈ ਵਾਰੀ ਮਿਲਦੇ ਓ ਤੇ ਮੈਂ ਕਿਹਾ ਹੁਣ ਤੁਸੀਂ ਇੱਕ ਦੋ ਵਾਰੀ ਨਈ ਆਏ ਹੈਗੇ ਨਾ। ਤੇ ਤਾਨੂੰ ਪਤਾ ਨੀ ਲੱਗਿਆ ਹੋਣਾ ਤੇ ਮੈਂ ਕੇਆ ਮੈਂ ਪਰਸਨਲੀ ਫੋਨ ਕਰਕੇ ਤਾਨੂੰ ਕੇਣੀ ਹੈਗੀ ਆਂ। ਹਾਂ ਤੇ ਹੁਣ ਤੁਸੀਂ ਅਪਣੇ ਬੱ ਬੱਚਿਆਂ ਨੂੰ ਵੀ ਤਿਆਰ ਰੱਖਣਾ ਵੇ ਦੇਖੋ ਦਾ ਅਸੀਂ ਪੰਦਰਾਂ ਦਿਨ ਤੋਂ ਪੈਲੇ ਫਿਲਹਾਲ ਤੇ ਅਸੀਂ ਪੈਲੇ ਪੰਦਰਾਂ ਦਿਨ ਦਾ ਲਗਾਵਾਂਗੇ ਕੈਂਪ। ਈ ਜੇ ਬੱਚੇ ਦੇਖਣੇ ਆ। ਫੇਰ ਬੱਚਿਆਂ ਦਾ ਰਿਸਪੋਂਸ ਓਨਾਂ ਪੇਰੈਂਟਸ ਦਾ ਕਈ ਅਗਰ ਓ ਕਨਵੀਨਸ ਹੋ ਜਾਂਦੇ ਨੇ ਬੱਚੇ ਪਰਦੇ ਨੇ ਇੰਟਰਸਟ ਲੈਂਦੇ ਨੇ ਤੇ ਫੇਰ ਅਸੀਂ ਅੱਗੇ ਫਰ ਵਧਾ ਵੀ ਦੇਵਾਂਗੇ ਕਿਉਂਕਿ ਹੁਣ ਬੱਚਿਆਂ ਦੇ ਸਕੂਲ ਵੀ ਖੁੱਲਗੇ ਨੇ ਨਾ। ਸਵੇਰੇ ਤੇ ਆ ਨੀ ਸਕਣਗੇ ਬੱਚੇ ਫੇਰ ਸ਼ਾਮੀ ਟਿਊਸ਼ਨ ਵੀ ਬੱਚੇ ਜਾਂਦੇ ਨੇ ਕਈ।
ਹਾਂਜੀ।
ਤੇ ਐ ਵਾਲਾ ਟਾਈਮ ਸਾਨੂੰ ਠੀਕ ਲੱਗ ਰਿਹਾ ਕਿਉਂਕਿ ਹਜੇ ਹਨੇਰਾ ਵੀ ਚਲੋ ਲੇਟ ਹੀ ਪੈਂਦਾ ਸੱਤ ਤੇ ਵੱਜ ਹੀ ਜਾਂਦੇ ਨੇ ਹਾਂਜੀ ਤੇ ਹੁਣ ਇੱਧਰਲੇ ਅਸੀਂ ਸ਼ੁਰੂਆਤ ਇੱਧਰੋਂ ਕਰਨ ਲੱਗੇ ਆ ਅਪਣੀ ਕਲੋਨੀ ਵੱਲੋਂ ਮਤਲਬ ਗੁਰਦੁਆਰੇ ਦੇ ਆਸ-ਪਾਸ ਜਿੰਨੇ ਵੀ ਨੇ ਅਸੀਂ ਸ਼ਾਮ ਨੂੰ ਮੈ ਗਏ ਵੀ ਸੀ ਲੇਡੀਜ਼ ਦੇ ਨਾਲ ਗਈ ਵੀ ਸੀ ਵੀ ਕਾਰ-ਕਾਰ ਦੇਖਣ ਗਏ ਸੀ। ਜਿਥੇ ਸਿੱਖ ਪਰਵਾਰ ਹੈਗੇ ਨੇ। ਤੁਸੀਂ ਮੰਨੋਗੇ ਸਿੱਖ ਪਰਵਾਰ ਦੇ ਨਾਲ-ਨਾਲ ਕਈ ਹਿੰਦੂ ਪਰਵਾਰ ਵੀ ਜੁੜ ਗਏ ਨੇ ਸਾਡੇ ਨਾਲ। ਓ ਵੀ ਅਪਣੇ ਬੱਚਿਆਂ ਨੂੰ ਕੈਂਦੇ ਨੇ ਅਸੀਂ ਵੀ ਪੇਜਾਂਗੇ ਅਪਣੇ ਬੱਚਿਆਂ ਨੂੰ ਬੀ ਓਵੀ ਅੱਛਾ ਲੱਗੇਗਾ ਬੀ ਗੁਰਦੁਆਰੇ ਨਾਲ ਕਿਉਂਕਿ ਓਨਾਂ ਦੇ ਪੇਰੈਂਟਸ ਖੁਦ ਜੁੜੇ ਹੋਏ ਨੇ ਗੁਰਦੁਆਰੇ ਨਾਲ। ਓ ਵੀ ਪਾਠਾਂ ਤੇ ਵੀ ਆਂਦੇ ਨੇ ਫਿਰ ਉਹਨਾ ਨੂੰ ਹੁੰਦਾ ਚਲੋ ਬ ਬੱਚੇ ਵੀ ਏਸੀਂ ਬਾਣੇ ਮੋਬਾਇਲ ਛੋੜ ਕੇ ਥੋੜ੍ਹੀ ਦੇਰ ਤੇ ਜਾਣਗੇ ਕਿਧਰੇ ਕੁਛ ਹੋਰ ਨਵਾਂ ਸਿੱਖਣਗੇ। ਹਾਂਜੀ ਤੇ ਇਸ ਕਰਕੇ ਅਸੀਂ ਸਾਰੇਆਂ ਨੇ ਤੇ ਹੁਣ ਜਾ ਰੇ ਆ ਅਸੀਂ ਡੇਲੀ ਜਾ ਰੇ ਆ ਕਾਫ਼ੀ ਪਰਵਾਰ ਜੁੜ ਗਏ ਨੇ ਸਾਡੇ ਨਾਲ ਬੱਚੇ ਹੁਣ ਦੇਖੋ ਤੇ ਆਲਮੋਸਟ ਵੀਹ-ਪੱਚੀ ਬੱਚੇ ਤੇ ਹੋ ਗਏ ਨੇ। ਤੇ ਮੈਂ ਹੁਣ ਤਾ ਹੁਣ ਤਾਡੀ ਰਿਸਪੋਂਸੀਬਿਲਿਟੀ ਏ ਪੰਜ-ਛੇ ਬੱਚੇ ਤੁਸੀਂ ਵੀ ਅਪਣੇ ਦੇਖੋ ਆਸ-ਪਾਸ ਪੜੋਸ ਦੇ ਦੋ ਤਿੰਨ ਤਾਡੇ ਬੱਚੇ ਕਾਰ ਦੇ ਹੋ ਜਣਗੇ। ਅਪਣੇ ਆਸ ਪੜੋਸ ਦੇਖਿਆ ਜੇ ਤੁਸੀਂ ਕੋਈ ਕਨਵਿੰਸ ਕਰਿਆ ਜੇ ਓਨਾਂ ਨੂੰ। ਜੋੜਿਆ ਜੇ ਗੁਰਦੁਆਰੇ ਦੇ ਨਾਲ।
ਹਾਂਜੀ ਹਾਂਜੀ ਕੋਈ ਨਹੀਂ ਮੈਂ।
ਅਸੀਂ ਬੱਚਿਆਂ ਨੂੰ ਪ੍ਰਾਈਜ਼ ਵੀ ਦਵਾਂਗੇ ਉਹਨਾਂ ਦਾ ਟੈਸਟ ਵੀ ਲਵਾਂਗੇ। ਜਿਵੇਂ ਉਹਨਾਂ ਨੂੰ ਊੜਾ ਆੜਾ ਅਸੀਂ ਸਿਖਾ ਜਾਨੇ ਹਾਂ ਫੇਰ ਅਸੀ ਉਹਨਾਂ ਦੇ ਟੈਸਟ ਲਵਾਂਗੇ। ਫਿਰ ਹੌਲੀ ਹੌਲੀ ਅੱਗੇ ਵੱਧੀ ਜਾਵਾਂਗੇ ਹੌਲੀ ਹੌਲੀ ਸ਼ੁਰੂਆਤ ਕਰਾਂਗੇ ਤੇ ਦੇਖੋ ਅੱਗੋਂ ਕੁਛ ਹੋਰ ਬਣੇਗਾ। ਸ਼ੁਰੂਆਤ ਤੇ ਸਾਨੂੰ ਮਿਲ ਜੁਲ ਕੇ ਸਾਰੇ ਕਰਾਂਗੇ ਤੇ। ਅਸੀਂ ਜੋ ਉਮੀਦ ਹੈ ਕਿ ਕਾਮਯਾਬ ਹੋ ਜਾਵਾਂਗੇ ਬੱਚੇ ਸਾਡੇ ਵੀ ਸਿੱਖਣਗੇ। ਜਿਵੇਂ ਸਾਨੂੰ ਗੁਰਮੁਖੀ ਆਉਂਦੀ ਹੈ ਅਸੀਂ ਸਭ ਕੁੱਛ ਪੜ੍ਹ ਲਈ ਤਾਂ ਕਿਧਰ ਉਂਦੇ। ਦੇਖੋ ਬਾਹਰ ਘੁੰਮਣ ਜਾਈਏ ਗੁਰਦੁਆਰਿਆਂ ਦੇ ਬਾਹਰ ਇਤਿਹਾਸ ਲਿਖਿਆ ਹੁੰਦਾ ਹੈ। ਬੱਚੇ ਸ ਹਾਂ ਦੌੜਦੇ ਦੌੜਦੇ ਆਉਣਗੇ ਸਾਡੇ ਕੋਲ ਆਉਣਗੇ ਕਿ ਮੰਮੀ ਇਹ ਪੜ੍ਹ ਕੇ ਦੱਸੋ ਕੀ ਲਿਖਿਆ ਦਾ। ਤੇ ਅਸੀਂ ਚਾਹ ਰਹੇ ਹਾਂ ਕਿ ਚਲੋ। ਬੱਚੇ ਸਾਨੂੰ ਸਾਡਾ ਨਾ ਅਸੀਂ ਕਿਸੇ ਵੇਲੇ ਨਹੀਂ ਜਾਂਦੇ ਇੱਕ ਬੱਚੇ ਆਪ ਵੀ ਇਕਹਿਲੇ ਜਾਂਦੇ ਨੇ ਖੁੱਦ ਪੜ੍ਹ ਸਕਣ। ਉਹਨਾਂ ਨੂੰ ਇਤਿਹਾਸ ਪਤਾ ਲੱਗੇ ਵੀ ਅਸੀਂ ਇਹ ਫਲਾਣੀ ਜਗ੍ਹਾ ਤੇ ਗਏ ਸੀ ਉੱਥੋਂ ਦਾ ਇਤਿਹਾਸ ਕੀ ਹੈ। ਐਵੇਂ ਈ ਨੌਲੇਜ ਵੱਧਦੀ ਹੈ ਬੱਚੇ ਦੀ ਐਵੇਂ ਫੇਰ ਅੱਗੇ ਸਾਡੀ ਸਿੱਖੀ ਦੇ ਬਾਰੇ ਪਤਾ ਲੱਗੇਗਾ ਉਹਨਾਂ ਨੂੰ ਆਪਣੇ ਇਤਿਹਾਸ ਦੇ ਬਾਰੇ ਪਤਾ। ਚਲੇਗਾ ਹਾਂਜੀ ਅਸੀਂ ਮਿਲ ਜੁਲ ਕੇ ਸਾਰੇ। ਕਰਾਂਗੇ ਤੇ ਹੋ ਹੀ ਜਾਵਾਂਗੇ ਕਾਮਯਾਬ ਤੁਸੀਂ ਕੀ ਕਹਿੰਦੇ ਹੋ। ਇਸ ਬਾਰੇ ਚ।
ਨਹੀਂ ਨਹੀਂ ਅੱਛੀ ਸੋਚ ਹੈ ਤੁਹਾਡੀ ਅਸੀਂ ਭੇਜਾਂਗੇ ਆਪਣੇ ਬੱਚੇ ਭੇਜਾਂਗੇ ਅਸੀਂ। ਆਪਣੇ ਬੱਚੇ ਹੁਣ ਕਰਾਂਗੇ
ਹਾਂ ਮੈਂ ਉਹੀ ਕਹਿ ਰਹੀ ਹ ਰਲ ਮਿਲ ਕੇ ਸਾਰੇ ਕਰਾਂਗੇ ਨਾ ਤੇ ਕੁਛ ਤੇ ਦੇਖੋ ਕੁਛ ਤੇ ਰਿਜਲਟ ਨਿਕਲੇਗਾ ਹੀ ਨਾ। ਕੁਛ ਤੇ ਪੱਲੇ ਪਏ ਆ ਹੀ ਨਾ ਬੱਚਿਆਂ ਦਾ ਫੋਨਾ ਚੋਂ ਜੇ ਨਹੀਂ ਜਦ ਫੋਨਾਂ ਤੋਂ ਇੰਨਾ ਕੁਛ ਸਿੱਖ ਜਾਂਦੇ ਨੇ ਬੇ ਬੱਚੇ ਬਿਨਾਂ ਦੱਸੇ ਤੇ ਜੇ ਅਸੀਂ ਸਿਖਾਵਾਂਗੇ ਉਹਨਾਂ ਨੂੰ ਆਪਣੀ ਪੰਜਾਬੀ ਗੁਰਮੁਖੀ ਤੇ ਕਿਉਂ ਨਹੀਂ ਸਿੱਖਣਗੇ ਸਿੱਖਣਗੇ ਹੁਣ ਦੇਖੋ ਸਾਡੇ ਸ਼ਹਿਰ ਦੇ ਵਿੱਚ ਪੰਜਾਬੀ ਹੈ ਹੀ ਨਹੀਂ ਹੈ ਸਕੂਲਾਂ ਚ। ਤੁਸੀਂ ਨੋਟਿਸ ਕੀਤਾ ਹੋਨਾ ਕਿਸੇ ਵੀ ਸਕੂਲ ਚ ਪੰਜਾਬੀ ਦੀ ਕੋਈ ਗਿਆਨ ਨਹੀਂ ਦਿੱਤਾ ਜਾਂਦਾ ਬਲਕਿ ਉਰਦੂ ਦਾ ਦਿੱਤਾ ਜਾਂਦਾ ਵੇ ਕਈ ਸਕੂਲਾਂ ਚ ਉਹ ਪਰ ਅ ਅਸੀਂ ਕਿਉਂ ਸਿਖਾਵਾਂਗੇ ਆਪਣੇ ਬੱਚਿਆਂ ਨੂੰ ਇਹ ਆਪਣੀ ਭਾਸ਼ਾ ਮਾ ਤਰ ਭਾਸ਼ਾ ਕਿਉਂ ਨੀ ਸਿਖਾਵਾਂਗੇ ਅਸੀਂ ਪਹਿਲੇ ਆਪਣੀ ਭਾਸ਼ਾ ਸਿਖਵਾਂਗੇ। ਬੱਚਿਆਂ ਨੂੰ ਅਸੀਂ ਹਣ ਇਨਕਰੇਜ ਕਰਾਂਗੇ ਉਹਨਾਂ ਨੂੰ ਸਾਨੂੰ ਇਹ ਅਸੀਂ ਸਾਰੇ ਅੱਗੇ ਲੱਗਾਗੇ ਤੇ ਤਾਂ ਹੀ ਸਾਡੇ ਬੱਚੇ ਵੀ ਕੁੱਛ ਕਰ ਪਾਉਣਗੇ ਫੇਰ ਬੱਚਿਆਂ ਨੂੰ ਦੇਖੋ। ਗਤਕਾ ਗੁਤਕਾ ਵੀ ਸਿਖਾਦੇ ਨੇ ਨਾ ਉਹ ਵੀ ਸਿਖਾ ਸਕਦੇ ਹਾਂ ਅਸੀਂ। ਕਿਸੇ ਨੂੰ ਤਬਲਾ ਸਿੱਖਣਾ ਹੈ ਹਾਰਮੋਨੀਅਮ ਵਜਾਨਉਣਾ ਸਿੱਖਣਾ ਹੈ। ਜਿਵੇਂ ਥੋੜੇ ਵੱਡੇ ਬੱਚੇ ਹੈਗੇ ਨੇ ਅੱਠਵੀਂ ਚ ਨੌਵੀਂ ਚ। ਕਈ ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਕਿ ਮੈਨੂੰ ਤਬਲਾ ਵਜਾਉਣਾ ਆਏ। ਢੋਲਕੀ ਬਜਾਨੀ ਆਏ ਹਰਮੋਨੀਅਮ ਆਏ। ਇਹਦੇ ਵਾਸਤੇ ਵੀ ਅਸੀਂ ਇੱਕ ਦੋ ਸਟਾਫ ਰੱਖ ਲਿਆ ਵੇ ਮਤਲਬ ਜਿਹਨਾਂ ਨੂੰ ਆਉਂਦਾ ਹੈਗਾ ਉਹਦੀ ਅਲੱਗ ਕਲਾਸ ਵੀ ਦੇ ਦਾਂਗੇ ਅਸੀਂ। ਅਸੀਂ ਅਗਰ ਬੱਚਿਆਂ ਦੇ ਟਾਈਮਿੰਗ ਦਾ ਵੀ ਅਸੀਂ ਐਡਜਸਟ ਕਰ ਲਾਂਗੇ ਅਗਰ ਵੱਡੇ ਬੱਚਿਆਂ ਨੂੰ ਇਹ ਚੀਜ਼ਾਂ ਸਿੱਖਣੀਆਂ ਨੇ ਤੇ ਉਹਨਾ ਨਾਲ ਟਾਈਮਿੰਗ ਦਾ ਵੀ ਅਡਜਸਟ ਟ ਹੋ ਜਾਏਗਾ ਬਸ ਇਹ ਵ ਕਿ ਜੁੜਨਾ ਇੱਕ ਵਾਰੀ ਜੁੜ ਜਾਏਗੀ। ਸਾਰੇ ਬੱਚੇ ਜੁੜ ਜਾਣਗੇ ਤੇ ਦੇਖੋ ਅਗਲੇ ਸਲਿਊਸ਼ਨ ਆਪਣੇ ਆਪ ਅੱਗੇ ਨਿਕਲਦਾ ਜਾਏਗਾ। ਸ ਦੇਖਣਾ ਤੇ ਸਭ ਕੁਛ ਦੇਖਣਾ। ਪਏਗਾ ਨਾ ਉਹਨਾਂ ਦੀ ਟਾਈਮਿੰਗ ਦੇਖਣੀ ਪਏਗੀ ਆਪਣੀ ਟਾਈਮਿੰਗ ਦੇਖਣੀ ਪੜੇਗੀ ਸਾਨੂੰ ਵੀ ਤੇ ਟਾਈਮ ਦੇਣਾ ਐ ਨਾ ਉੱਥੇ। ਅਸੀਂ ਅੱਗੇ ਕਰਨ ਲੱਗੇ ਆ ਤੇ ਸਾਨੂੰ ਵੀ ਟਾਈਮ ਦੇਣਾ ਜਿਹੜੇ ਬੱਚੇ ਆਣਗੇ ਉਹਨਾਂ ਨੂੰ ਵੀ ਦੇਖਣਾ ਬਸ ਇਹ ਕਹਿ ਰੇ ਆ ਕਿ ਸੰਡੇ ਨੂੰ ਸਾਰੇ ਬੱਚੇ ਅਸੀਂ ਜਿ ਨੇ ਵੀ ਕਰ ਰੇ ਆ ਨਾ ਇਕੱਠੇ ਹੋ ਕੇ ਟਾਈਮਿੰਗ ਦੀ ਸੈਟਲਮੈਂਟ ਕਰ ਲਾਂਗੇ।
ਅੱਛਾ ਜੀ, ਕੋਈ ਨੀ ਕੋਈ ਹਾਂਜੀ ਠੀਕ ਐ ਜੀ ਠੀਕ ਐ ਜੀ।
ਤੇ ਹੁਣ ਤੁਸੀਂ ਲੈ ਕੇ ਆਣਾ ਵੇ ਬੱਚਿਆਂ ਦਾ ਫਾਰਮ ਦਆਂਗੇ ਅਸੀਂ। ਸੰਡੇ ਨੂੰ ਉੱਥੇ ਈ ਭਰਵਾ ਲਾਂਗੇ ਠੀਕ ਐ ਜੀ ਭੈਣ ਜੀ।
ਹਾਂਜੀ।
ਚਲੋ ਫੇਰ ਮੈਂ ਮਿਲਦੇ ਅਸੀਂ ਫਿਰ ਤੁਸੀਂ ਲੈ ਕੇ ਆਣਾ ਬੱਚਿਆਂ ਨੂੰ।
ਹਾਂਜੀ ਹਾਂਜੀ, ਠੀਕ ਐ ਓਕੇ ਸਤਿ ਸ਼੍ਰੀ ਅਕਾਲ।